ਸਤਿ ਸ੍ਰੀ ਅਕਾਲ ਭੈਣ ਜੀ, ਕੀ ਹਾਲ ਹੈ ਭੈਣ ਜੀ, ਤੁਹਾਡਾ?
ਵਧੀਆ, ਵਧੀਆ। ਤੁਸੀਂ ਸੁਣਾਓ ਕੀ ਕਰ ਰੇ ਸੀਗੇ ਭੈਣ ਜੀ?
ਬਸ ਭੈਣ ਜੀ, ਬੈਠੇ ਸੀ। ਆਪਣਾ ਡਿਨਰ-ਡੁਨਰ ਰੈਡੀ ਕੀਤਾ ਸੀ ਥੋੜ੍ਹੀ ਦੇਰ ਫ੍ਰੀ ਹੋਈ ਸੀ, ਮੈਂ ਕਿਹਾ ਚੱਲ ਭੈਣਜੀ ਨਾਲ ਗੱਲ ਹੀ ਕਰ ਲਵਾਂ। ਬੜੇ ਦਿਨ ਹੋ ਕੇ ਭੈਣ ਜੀ ਨਾਲ ਗੱਲ ਨਹੀਂ ਹੋਈ
ਹਾਂਜੀ ਭੈਣ ਜੀ ਉਹ ਵੀ ਗੱਲ ਹੈਗੀ ਹੈ ਹੋਰ ਸੁਣਾਓ? ਫੈਸਟੀਵਲਸ ਵਗੈਰਾ ਆਉਣ ਲੱਗੇ ਨੇ, ਅੱਗੇ।
ਨਹੀਂ ਭੈਣ ਜੀ, ਹਲੇੇ ਤਾਂ ਫੈਸਟੀਵਲ ਨੂੰ ਥੋੜ੍ਹਾ ਟਾਈਮ ਹੈਗਾ, ਹਾਲੇ ਤਾਂ ਕੱਲ ਫਾਦਰਸ ਡੇ, ਆ।
ਫਾਦਰਸ ਡੇ, ਹਾਂਜੀ-ਹਾਂਜੀ। ਹਾਂਜੀ ਭੈਣ ਜੀ, ਤੁਸੀਂ ਸੁਣਾਓ? ਤੁਸੀਂ ਫਾਦਰਸ ਡੇ ਕਿਵੇਂ ਸੈਲੀਬਰੇਟ ਕਰਦੇ ਹੋ? ਭੈਣ ਜੀ।
ਭੈਣ ਜੀ, ਫਾਦਰਸ ਡੇ ਤਾਂ ਆਪਾਂ ਕੁਛ ਨਹੀਂ ਸਵੇਰੇ ਉੱਠੀ ਦਾ ਪਾਪਾ ਨੂੰ ਮਿੱਲਾਂਗੇ ਹੈਪੀ ਫਾਦਰਸ ਡੇ ਬੋਲ ਲਾਂਗੇ ਅਤੇ, ਕੇਕ ਵਗੈਰਾ ਕੱਟ ਕਰਾਲਾਂਗੇ ਥੋੜ੍ਹਾ ਘੁੰਮ ਫਿਰਾਂਗੇ ਫੈਮਿਲੀ ਨਾਲ ਟਾਈਮ ਸਪੈਂਡ ਹੋ ਜਾਵੇਗਾ ਸਾਰੇ ਖੁਸ਼ ਪਾ ਵੀ ਖੁਸ਼ ਪ ਜੀ
ਹਾਂਜੀ ਹਾਂਜੀ ਭੈਣਜੀ ਬਸਹੀ ਉਹ ਕੁਛ ਅੱਛੀ ਹੈਗਾ ਵੀ ਸਕੂਲ ਵੱਲ ਇੰਨੇ ਇੰਨੇ ਪ੍ਰੋਜੈਕਟ ਦੇ ਦਿੰਦੇ ਨੇ ਉਹਨਾਂ ' ਸਕੂਲੋਂ ਫੋਨ ਆਇਆ ਵੇ ਮਾੜਾ ਸੀ ਮੈਂ ਬੈਡਮਿੰਟਨ ਉੱਥੇ ਬੜੀ ਦਰਦ ਹੋ
ਉਹਨੇ ਮੈਂ ਨੇ ਸਕੂਲ ਵਾਲਿਆਂ ਦਾ ਮੈਸੇਜ ਆਇਆ ਵੇ ਬੱਚਿਆਂ ਨੂੰ ਐਨਕਰੇਜ ਕਰੋ ਕਿ ਫਾਦਰਸ ਡੇ 'ਤੇ ਕੁਛ ਕਰਨ ਹੁਣ ਫਾਦਰਸ ਡੇ ਕਿ ਫਾਦਰਸ ਡੇ 'ਤੇ ਕੁਛ ਕਰਨ ਹੁਣ ਦੇਖੋ ਨੋ ਫਲੇਮ ਹੈਗਾ ਇਹ ਵੀ ਕੁਛ ਬਿਨਾਂ ਫਲੇਮ ਤੋਂ ਬਣਾ ਕੇ ਤੇ ਆਪਣੇ ਪਾਪਾ ਨੂੰ ਦੇਣਾ ਹੈ ਤੇ ਉਹਦੀ ਫੋਟੋ ਭੇਜਣੀ ਆਪਾਂ ਸਕੂਲ ਹੁਣ ਦੱਸੋ ਬੱਚੇ ਨੂੰੋ ਫਲੇਮ ਚਲੋ ਇਹ ਤਾਂ ਅੱਛੀ ਗੱਲ ਹੈ ਕਿ ਫਲੇਮ ਵਾਲਾ ਕੁਛ ਨਹੀਂ ਦਿੱਤਾ ਨੋ ਫਲੇਮ ਹੋਈ ਸੋਚ ਰਹੀ ਹਾਂ ਨੋ ਫਲੇਮ ਵਿੱਚ ਕੀ ਬਣਾਵਾਂ ਭੈਣ ਜੀ
ਬਣਾ ਸਕਦੇ ਹੋ ਹੈ ਛੋਲੇ ਵਗੈਰਾ ਜੋ ਵੀ
ਸੋਚਦੀ ਹਾਂ ਭੈਣ ਜੀ ਸੈਂਡਵਿਚ ਬਣਾ ਦਾਂ
ਹਾਂਜੀ ਭੈਣ ਜੀ ਸੈਂਡਵਿਚ ਬਣਾ ਸਕਦੇ ਹੋ ਤੁਸੀਂ
ਨੋ ਫਲੇਮ ਤੇ ਫਿਰ ਭੈਣ ਜੀ ਉਹ ਵੀ ਬਣਾ ਸਕਦੇ ਹ ਨਾ ਆਪਣਾ ਅਸੀਂ ਮੈਂਗੋ ਸ਼ੇਕ ਵੀ ਬਣਾ ਦੇ ਸਕਦੇ ਨੇ ਬੱਚੇ
ਹਾਂਜੀ ਭੈਣ ਜੀ ਹਾਂਜੀ ਭੈਣ ਜੀ ਆ ਤੁਸੀਂ ਤੁਸੀ ਉਹ ਵੀ ਦੇ ਸਕਦੇ ਹੋ ਵੇਲ ਪੂਰੀ ਟਾਈਪ ਬਣਾ ਕੇ ਵੀ ਦੇ ਸਕਦੇ ਹੋ
ਹਾਂਜੀ ਹਾਂਜੀ ਭੈਣ ਜੀ ਐਵੇਂ ਹੀ ਕਰਾਂਗੇ ਭੈਣ ਜ ਹੁਣ ਸਵੇਰੇ ਫੋਟੋ ਭੇਜਣੀ ਹੈ ਬੱਚਿਆਂ ਦੇ ਸਕੂਲੋਂ ਫੋਨ ਆ ਗਿਆ ਵ ਹੋਲੀਡੇਜ ਵਿਚ ਭਾਵੇਂ ਘਰ ਬੈਠੇ ਲੇਕਿਨ ਫਾਦਰਸ ਡੇ ਦਾ ਤੁਸੀਂ ਸੈਲੀਬ੍ਰੇਟ ਜ਼ਰੂਰ ਕਰਨਾ ਪਰ ਸਾਨੂੰ ਫੋਟੋ ਭੇਜਣੀ ਹੈ ਇਨਾਂ ਤਾਂ ਕੀ ਹੈ ਇਹ ਤਾਂ ਫੋ ਫੋਨ ਕਰ ਦਿੰਦੇ ਨੇ ਹੁਣ ਵਕਤ ਤੇ ਮਾਵਾਂ ਚ ਹੁੰਦਾ ਵੀ ਨਾ
ਬਣਾਉਣਾ ਤਾਂ ਭੈਣ ਜੀ ਮੰਮੀਆਂ ਨੂੰ ਹੀ ਪੈਣਾ ਬੱਚਿਆਂ ਨੇ ਕੀ ਫੋਨ ਹੀ ਦੇ
ਨਹੀਂ ਨਹੀਂ ਭੈਣ ਜੀ ਮਰੀ ਬੱਚੀ ਬੜੀ ਸਿਆਣੀ ਹੈਗੀ ਆ ਬਣਾ ਲਗੀ ਉਹ ਆਪਣੇ ਪਾਪਾ ਵਾਸਤੇ ਮੈਂਗੋ ਸ਼ੇਕ ਬਣਾ ਲਾਂਗੀ ਮੈਂਗੋ ਸ਼ੇਕ
ਚਲੋ ਆਪਣੇ ਪਾਪਾ ਲਈ ਬਣਾਏਗੀ ਤੇ ਸਾਰਿਆਂ ਲਈ ਬਣਾ ਦੇਗੀ ਫੇਰ ਤਾਂ
ਹਾਂਜੀ ਹਾਂਜੀ ਭੈਣ ਜੀ
ਅੱਛੀ ਗੱਲਐ ਸੀ
ਹਾਂਜੀ ਹੋਰ ਭੈਣ ਜੀ ਕਈ ਕੇਕ ਵੀ ਬਣਾਉਂਦੇ ਨੇ ਘਰ ਕੇਕ ਕਿਵੇਂ ਬਣਾਉਂਦੇ ਨੇ ਭੈਣ ਜੀ ਦੇਖ ਖ ਲਾਂਗੇ ਫਿਰ ਉਹ ਬਣਾ ਕੇ ਦੇਖ ਲਵਾਂਗੇ ਤੁਹਾਨੂੰ ਰੈਸਪੀ ਆਂਦੀ ਕੇਕ ਬਣਾਉਣ ਦੀ ਭੈਣ ਜੀ
ਹਾਂਜੀ ਭੈਣ ਜੀ ਦੇਖੀ ਸੀ ਇੱਕ ਵਾਰੀ ਮੈਂ ਓਨਲਾਈਨ ਹੀ ਔਨਲਾਈਨ ਦਾ ਵੀ ਬੜਾ ਫਾਇਦਾ ਹੈ, ਨਾ ਬੰਦਾ ਕੁਛ ਵੀ ਦੇਖ ਲੈਂਦਾ ਹੈ। ਦੇਖੀ ਸੀ ਮੈਂ ਰੈਸਿਪੀ। ਕੇਕ ਦੀ ਕੁਛ ਨਹੀਂ, ਕਰਦੇ ਉਹ ਮੈਦਾ ਲੈਂਦੇ। ਲੈਂਦੇ ਨੇ ਕੋਕੋ ਪਾਊਡਰ ਲੈਂਦੇ ਨੇ। ਇੱਕ ਸੋਡਾ ਲੈਂਦੇ ਨੇ ਬੇਕਿੰਗ ਪਾਊਡਰ ਲੈਂਦੇ ਨੇ ਉਹਨੂੰ ਸੱਚ। ਚੰਗੀ ਤਰ੍ਹਾਂ ਨਾ। ਸਾਰੇ ਜਿਹੜੇ ਡਰਾਈ ਇੰਗਰੀਡੀਅਟਸ ਆ ਉਹ ਇੱਕ ਬਾਊਲ ਦੇ ਵਿੱਚ ਮਿਕਸ ਕਰ ਲਾਂਗੇ। ਠੀਕ ਹੈ ਉਹ ਮਿਕਸ ਕਰਨ ਤੋਂ ਬਾਅਦ ਜਿਹੜੇ ਸਾਡੇ। ਦੂਸਰੇ ਇੰਗ੍ਰਡੀਅਟਸ ਜਿਹੜੇ ਲਿਕੁਡ ਜਿੱਦਾਂ ਕਿ ਮਿਲਕ ਹੋ ਗਿਆ ਜਾਂ ਐਗ ਹੋ ਗਿਆ ਇਹਨੂੰ ਆਪਾਂ। ਇੱਕ ਪਾਸੇ ਅੱਛੀ ਤਰੀਕੇ ਨਾਲ ਮਿਕਸ ਕਰਾਂਗੇ। ਫਿਰ ਆਪਾਂ ਡਰਾਇੰਗ।
ਐਗਲੈਸ ਵੀ ਬੜੇ ਅੱਛੇ ਕੇਕ ਬਣ ਜਾਂਦੇ ਨੇ।
ਹਾਂਜੀ ਭੈਣ ਜੀ, ਤੁਹਾਡੀ ਮਰਜ਼ੀ ਤੁਸੀਂ ਜੇ ਐੱਗ ਪਾਉਣਾ ਮਿਲਕ 'ਚ ਨਾ ਪਾਓ ਨਹੀਂ ਪੈਣਾ ਤਾਂ ਨਾ ਪਾਓ। ਹਾਂ ਅਹ ਤੁਹਾਡੀ ਮਰਜ਼ੀ ਹੈ। ਤੇ ਤੁਸੀਂ ਉਹਦੇ ਵਿੱਚ ਉਹ ਪਾ ਸਕਦੇ, ਹੋ ਵਨੀਲਾ ਸੈਸ। ਤੁਸੀਂ ਚੋਕਲੇਟ ਪਾ ਸਕਦੇ ਹੋ। ਤੇ ਉਹ ਮੈਲਟ ਕਰਕੇ ਤੇ। ਉਹਨੂੰ ਚੰਗੀ ਤਰ੍ਹਾਂ ਇੱਕ ਮਿਕਸ ਕਰ ਲੈਣਾ, ਜਿਹੜੇ ਵੈਟ ਇੰਗਰੀਡੀਅਟਸ ਹੈ ਨਾ ਉਹ। ਉਹਨੂੰ ਡਰਾਈ ਇੰਗਰੀਡੀਅਟਸ ਜਿਹੜੇ ਮਿਕਸ ਕੀਤੇ ਸੀ। ਚੰਗੀ ਤਰ੍ਹਾਂ ਮਿਕਸ ਕਰਕੇ, ਉਹਦੀ ਨਾ ਇੱਕ ਅੱਛੀ ਜਿਹੀ ਕੰਸਿਸਟੈਂਸੀ ਬਣਾ ਦੇਣੀ ਹਾਂ। ਫੇਰ ਭੈਣ ਜੀ ਉਹਨੂੰ ਨਾ। ਬਾਊਲ ਦੇ ਵਿੱਚ ਬਟਰ ਪੇਪਰ ਜਾਂ ਬਟਰ ਲਗਾ ਕੇ ਨਾ। ਉਹ 'ਚ ਟ੍ਰਾਂਸਫਰ ਕਰ ਦਉ, ਫਿਰ ਉਹਨੂੰ ਬੇਕ ਕਰ ਲੋ। ਤੁਸੀਂ ਵਿਚ ਕੇਕ ਦੇ ਚੋਕੋ ਚਿਪਸ ਵੀ ਪਾ ਸਕਦੇ।
ਹਾਂਜੀ-ਹਾਂਜੀ ਉਹਦਾ ਤੇ ਬੜਾ ਅੱਛਾ ਫਲੇਵਰ। ਆਉਦਾ ਚੋਕੋ ਚਿਪਸ ਦਾ ਉਹਦੇ ਕ੍ਰੰਚੀ-ਕ੍ਰੰਚੀ ਇੰਚ ਹੁੰਦੇ ਨੇ ਨਾ। ਅਤੇ ਅੱਛੇ ਲੱਗਦੇ ਨੇ ਭੈਣ ਜੀ, ਮੈਂ ਪਾਵਾਂਗੀ ਚੋਕੋ ਚਿਪਸ ਵੀ ਪਾਵਾਂਗੀ ਭੈਣ ਜੀ ਮੈਂ ਵਿੱਚ।
ਹਾਂਜੀ ਭੈਣ ਜੀ, ਤੁਸੀਂ ਫਿਰ ਉਹ ਕੇਕ ਨੂੰ ਬੇਕ ਕਰਨ ਤੋਂ ਬਾਅਦ ਜਦੋਂ ਬੇਕ ਹੋ ਜਾਵੇਗਾ ਉਹਦੇ ਵਿੱਚ ਨਾ। ਇੱਕ ਟੁੱਥਪਿਕ ਪਾ ਕੇ ਦੇਖਣਾ, ਤੁਹਾਨੂੰ ਉਹਦੇ ਤੋਂ ਪਤਾ ਲੱਗ ਜਾਏਗਾ ਕਿ ਕੇ ਫਲੱਫੀ। ਫਲੱਫੀ ਬੀਕ ਹੋ ਗਿਆ, ਕਿ ਬਸ ਜੀ ਅ ਗਿੱਲਾ ਜਿਹਾ ਹੈ। ਉਹਦਾ ਲਿਕੁਇਡ ਫਿਰ ਜਦੋਂ ਬਣ ਜਾਏਗਾ, ਉਸ ਤੋਂ ਬਾਅਦ ਤੁਸੀਂ ਉਹਦੇ ਉੱਤੇ। ਅਹ ਕਰੀਮ ਲਗਾ ਸਕਦੇ ਹੋ। ਉਹਨੂੰ ਡੈਕੋਰੇਟ ਕਰ ਸਕਦੇ ਹੋ, ਅਲੱਗ-ਅਲੱਗ ਪਾਈਪਿੰਗ ਬੈਗਸ ਲੈ ਕੇ।
ਹਾਂਜੀ। ਕੋਈ ਨਹੀਂ ਭੈਣ ਜੀ, ਤੁਹਾਡਾ ਬੜਾ ਅੱਛਾ ਲੱਗਦਾ ਪਿਆ ਵੀ ਹੁਣ ਕੱਲ੍ਹ ਉਹ ਦੇਖ ਹੀ ਉਹ ਬਣਾਵਾਂਗੀ ਮੈਂ। ਕੀ ਕੀ ਬਣਾਵਾਂਗੀ ਤੁਹਾਡੀ ਰੈਸਪੀ ਬੜੀ ਅੱਛੀ ਲੱਗੀ, ਮੈਨੂੰ ਜਿਵੇਂ ਤੁਸੀਂ ਦੱਸਿਆਵੇ। ਡੈਕੋਰੇਟ ਕਰਨ ਦੀ ਵੀ ਅੱਛੀ ਲੱਗੀ ਹੈ।
ਹਾਂਜੀ ਭੈਣ ਜੀ। ਇੱਕ ਵਾਰੀ ਬਣਾਇਆ ਸੀਗਾ, ਕੇਕ ਅੱਛਾ ਬਣ ਗਿਆ ਸੀਗਾ।
ਅੱਛਾ ਭੈਣ ਜੀ।
ਹਾਂਜੀ ਭੈਣ ਜੀ ਬੱਚੇ। ਹੋਰ ਕੀ ਭੈਣ ਜੀ। ਹੋਰ ਦੱਸੋ ਭੈਣ ਜੀ।
ਹੋਰ ਦੱਸੋ ਭੈਣ ਜੀ ਜੇ ਕੇਕ ਤੋਂ ਇਲਾਵਾ ਕੁਛ ਬਣਾਉਣਾ ਹੋਵੇ ਤੇ। ਕੀ ਬਨੇਗਾ ਭੈਣ ਜੀ।
ਹਾਂਜੀ,
ਨੋ ਫਲੇਮ ਬਣਾਉ ਲੋ ਨਾ ਭੈਣ ਜੀ,
ਹੂੰ, ਫਲੇਮ ਤੋਂ ਇਲਾਵਾ ਤਾਂ ਬਸ ਇਹੀ ਚੀਜ਼ਾਂ ਹੁੰਦੀਆਂ, ਨੇ ਹੋਰ ਤਾਂ ਬਹੁਤ ਕੁਛ ਵੈਸੇ ਤੇ ਹੋ ਸਕਦਾ, ਸੂਚਨਾਈ ਪਈ,
ਹਾਂਜੀ ਹਾਂਜੀ ਭੈਣ ਜੀ
ਹੋਰ ਦੱਸੋ? ਭੈਣ ਜੀ ਭੈਣ ਜੀ ਬਸ ਨਿਊਜ਼ ਚੈੱਕ, ਕਰ ਰਹੀ ਸੀਗੀ, ਕੀ ਅੱਜ-ਕੱਲ੍ਹ ਬੜੇ ਜਿਆਦਾ ਪੋਲਿਊਸ਼ਨ ਵੱਧ ਗਿਆ ਹੈ।
ਬਸ ਭੈਣ ਜੀ ਪੋਲਿਊਸ਼ਨ ਦੀ ਤਾਂ, ਪੁੱਛੋ ਨਾ ਕੁਛ ਜਿੰਨੀ ਜਿੰਨੀ। ਡਿਵੈਲਪਮੈਂਟ ਹੋ ਵੀ ਜਾਂਦੀ ਪਈ ਆ, ਓਨੀ-ਓਨੀ ਪੋਲਿਊਸ਼ਨ ਵੀ ਵੱਧਦਾ ਜਾਂਦਾ ਪਿਆ ਵਾ।
ਹਾਂਜੀ ਭੈਣ ਜੀ, ਪੋਲਿਊਸਨ। ਅਹ ਗਰਮੀ ਵੀ ਬਹੁਤ ਵੱਧ ਗਈ ਜਿਹਦੇ ਕਾਰਨ ਨਾ। ਸਕਿਨ ਡਿਸੀਜ਼ਿਸ ਵੀ ਹੋਣ ਲੱਗ ਜਾਂਦੀ ਹੈ।
ਹਾਂਜੀ ਹਾਂ ਹਾਂਜੀ ਹਾਂਜੀ ਸਕਿਨ ਡਿਸੀਜ਼ ਜਿਵੇਂ ਹੁਣ ਅੱਜ ਕੱਲ੍ਹ ਦੀ ਅੱਜ ਕੱਲ੍ਹ ਦੀ ਗਰਲਸ ਜਿਹੜੀ ਗਰੋਇੰਗ ਗਰਲਸ ਹੈਗੀਆਂ ਨੇ ਉਹਨਾਂ ਨੂੰ ਪਿੰਪਲਸ ਦੀ ਬੜੀ ਪ੍ਰੋਬਲਮ ਹੋਣ ਲੱਗ ਗਈ ਹੈ
ਹਾਂਜੀ ਭੈਨਜੀ
ਪਹਿਲੇ ਹਾਂਜੀ ਹਾਂਜੀ ਪਹਿਲੇ ਬੱਚਿਆਂ ਵਿੱਚ ਪਿੰਪਲਸ ਦੀ ਇੰਨੀ ਪ੍ਰੋਬਲਮ ਨਹੀਂ ਸੀ ਅੱਜ ਕੱਲ੍ਹ ਦੇ ਬੱਚਿਆਂ 'ਚ ਬਹੁਤ ਜ਼ਿਆਦਾ ਹੈ ਪਿੰਪਲਸ ਦੀ ਪ੍ਰੋਬਲਮ
ਹਾਂਜੀ ਭੈਣ ਜੀ ਪਿੰਪਲਸ ਤਾਂ ਬਥੇਰੇ ਹੋ ਜਾਂਦੇ ਨੇ ਬੱਚਿਆਂ ਦੇ
ਪਿੰਪਲਸ ਬੱਚੇ ਇਹ ਸਮਝਦੇ ਨੀ ਨਾ ਬੱਚਿਆਂ ਨੂੰ ਖਾਣ ਪੀਣ ਤੋਂ ਥੋੜ੍ਹਾ ਪਰਹੇਜ਼ ਕਰਨਾ ਚਾਹੀਦਾ ਹੈ ਬਜ਼ਾਰ ਦਾ ਖਾਣਾ ਬਜ਼ਾਰ ਦਾ ਖਾਣਾ ਬਹੁਤ ਅਵੋਇਡ ਕਰਨਾ ਚਾਹੀਦਾ ਬੱਚਿਆਂ ਨੂੰ ਇਹ ਸਭ ਬਾਜ਼ਾਰ ਦੇ ਖਾਣਿਆਂ ਨਾਲ ਹੋ ਰਿਹਾ ਬੱਚੇ ਇਹ ਗੱਲ ਤੇ ਸਮਝਦੇ ਨਇ ਨਾ ਉਹਨਾਂ ਨੂੰ ਤੇ ਬਾਜ਼ਾਰ ਦੇ ਖਾਣੇ ਹੀ ਅੱਛੇ ਲੱਗਦੇ ਨੇ
ਹਾਂਜੀ ਭੈਣ ਜੀ ਉੱਥਤੇ ਤਾਂ ਕੰਟਰੋਲ ਕਰਨਾ ਪਏਗਾ ਅਤੇ ਕੋਲਡ ਡਰਿੰਕਸ 'ਤੇ ਵੀ ਭੈਨਹੀਂ ਉਹ
ਬਿਲਕੁਲ ਸਹੀ ਗੱਲ ਹੈ ਕੋਲਡ ਡਰਿੰਕਸ ਹੋ ਗਏ ਹਾਂਜੀ ਹਾਂਜੀ ਵੀ ਬਿਲਕੁਲ ਸਹੀ ਕਿਹਾ ਭੈਣ ਜੀ ਤੁਸੀਂ ਬਸ ਬੱਚੇ ਜਦੋਂ ਇਹ ਗੱਲ ਸਮਝ ਲੈਣਗੇ ਬੱਚਿਆਂ ਦੀ ਸਕੀਨ ਵੈਸੇ ਹੀ ਕਲੀਅਰ ਹੋ ਜਾਏਗੀ
ਹਮ
ਹੋਰ ਸੁਣਾਓ ਭੈਣ ਜੀ ਤੁਸੀਂ ਬਜ਼ਾਰ ਦਾ ਖਾਂਦੇ ਹੋ ਭੈਣ ਜੀ
ਹਾਂਜੀ ਭੈਣ ਜੀ ਖਾਂਦੇ ਹੀ ਆਾਂ ਬਜ਼ਾਰ ਤੋਂ ਵੀ ਆਪਾਂ
ਅੱਛਾ ਭੈਣ ਜੀ ਘੱਟ ਤੋਂ ਘੱਟ ਖਾਇਆ ਕਰੋ ਭੈਣ ਜੀ ਬਾਜ਼ਾਰ ਦਾ ਤੁਸੀਂ
ਹਾਂਜੀ ਭੈਣ ਜੀ ਜ਼ਰੂਰ ਜਰੂਰ ਪਰ ਜਦ ਬਾਜ਼ਾਰ ਦਾ ਨਕਾਰੋ ਤਾਂ ਫਿਰ ਘਰ ਫਿਰ ਪਾਪਾ ਬਣਾ ਦਿੰਦੇ ਆਇਲੀ ਹੋਰ ਦੱਸੋ ਭੈਣ ਜੀ
ਹੋਰ ਭੈਣ ਜੀ ਬਸ ਹੋਰ ਤੇ ਫੇਿਰ ਜਿਵੇਂ ਤੁਹਾਡੇ ਘਰ ਦੇ ਜੈਟਜ਼ ਵਗੈਰਾ ਹੈਗੇ ਨੇ ਉਹ ਡਰਿੰਕ ਕਰਦੇ ਨੇ ਭੈਣ ਜੀ
ਹਾਂਜੀ ਭੈਣ ਜੀ ਕਦੀ ਕਦੇ ਡਰਇੰਗ ਕਾਰ ਹੀ ਲੈਂਦੇ ਨੇ ਉਹਨਾਂ ਨੂੰ ਵੀ ਆ ਉਹਨਾਂ ਨੂੰ ਵੀ ਹੁੰਦਾ। ਪਾਸ ਥੋੜੀ ਬਹੁਤ ਹੀ ਡਰਿੰਕ ਆ ਲਈਏ।
ਫੈਂਟਸ ਮਤਲਬ ਕਿ ਐਲਕੋਹਲਿਕ ਹੈਗੇ ਨੇ।
ਹਾਂਜੀ ਭੈਣ ਜੀ।
ਵੈਸੇ ਡਰਿੰਕ ਬੰਦੇ ਨੂੰ ਕਰਨੀ ਨੀ ਚਾਹੀਦੀ ਤੁਸੀਂ ਉਹਨਾਂ ਨੂੰ ਸਮਝਾਂਦੇ ਨੀ ਹੈਗੇ।
ਭੈਣ ਜੀ ਸਮਝਾਉਂਦੇ ਆ ਉਹ ਫੇਰ ਕਹਿੰਦੇ ਕੰਮ ਚ ਥਾਕ ਕੇ ਆਉਂਦੇ ਆ ਟੈਸ਼ਨਾ ਹੁੰਦੀ। ਦੀ ਪੈਗ ਲਾ ਕੇ ਸੋ ਜਾਂਦੇ ਨੇ ਭੈਣ ਜੀ। ਉਹ ਥੋੜ੍ਹਾ ਉਹਨਾਂ ਨੂੰ ਕਹਣਦੇ ਅਲੱਗ ਤੋਂ
ਭੈਨ ਜੀ ਠੀਕ ਏ ਠੀਕ ਏ ਠੀਕ ਏ ਓਹੀ ਗੱਲ ਏ ਅਪ ਆਪਣੇ ਆਪਣੇ ਆਪਣੀ ਗੱਲ ਤੇ ਆਪਣੀ ਜਗ੍ਹਾ ਸਭ ਸੱਚੇ ਹੁੰਦੇ ਨੇ ਆਪਣੇ ਗੱਲ ਸਭ ਸੱਚੇ ਹੁੰਦੇ ਨੇ। ਕਿਉਂਕਿ ਦੇਖੋ। ਉਹ ਵੀ ਕੰਮ ਕਰਕੇ ਥੱਕੇ ਹੁੰਦੇ ਨੇ ਜਿਹਨਾਂ ਨੂੰ ਆਦਤ ਉਹਨਾਂ ਨੇ ਅਤੇ ਇੱਕ ਡਰਿੰਕ ਲੈ ਕੇ ਗਲਾਸ ਡਰਿੰਕ ਪੀਣੀ ਹੀ ਪੀਣੀ ਹੈ ਉਹਨਾਂ ਨੇ ਉਹਨਾਂ ਨੂੰ ਆਦਤ ਹੀ ਐਸੀ ਪੈ ਜਾਂਦੀ ਐ, ਕੁਛ ਦੂਜਾ ਵੀ ਹੁਣ ਕਿੰਨਾ ਕੋਈ ਸਮਝਾਏ
ਉਹਨਾਂ ਨੂੰ ਕੋਈ ਰੋਕ ਈ ਨਈਸਕਦਾ ਭੈਣ ਜੀ ਬਹੁਤ ਈ ਜੈਦਾ ਪੀਂਦੇ ਨੇ।
ਹਾਂਜੀ, ਚਲੋ ਥੋੜੀ ਬਹੁਤੀ ਡਰਿੰਕ ਤਾਂ ਚਲੋ ਕੋਈ ਗੱਲ ਨੀ ਹੁੰਦੀ ਜੇੜੇ ਲੋਕ ਬੌਤ ਜੈਦਾ ਡਰਿੰਕ ਪੀਂਦੇ ਨੇ ਉਹਨਾਂ ਨੂੰ ਨਈ ਪੀਣੀ ਚਾਈਦੀ, ਹਾਂਜੀ। ਹਾਂਜੀ-ਹਾਂਜੀ, ਚਲੋ ਭੈਣ ਜੀ ਠੀਕ ਐ ਫੇਰ, ਕੋਈ ਨੀ ਮਿਲਣੀ ਆ।
ਹਾਂਜੀ, ਭੈਣ ਜੀ ਠੀਕ ਐ, ਫਿਰ ਕਰਦੇ ਆ ਗੱਲ ਬਾਏ।
ਠੀਕ ਏ ਓਕੇ ਭੈਣ ਜੀ ਸਾ ਸ੍ਰੀ